ਹੈਲੋ!
ਸਤਿ ਸ਼੍ਰੀ ਅਕਾਲ ਭਾਜੀ, ਵਧੀਆ ਤੁਸੀਂ ਦੱਸੋ।
ਵਧੀਆ-ਵਧੀਆ, ਹੋਰ ਕਿੱਦਾਂ ਅੱਜ-ਕੱਲ੍ਹ ਫੋਨ ਕੀਤਾ?
ਬਸ ਯਾਰ ਮੈਂ ਤੁਹਾਡੇ ਨਾਲ ਕੁਛ ਗੱਲ ਕਰਨੀ ਸੀ।
ਅੱਛਾ, ਬੋਲੋ-ਬੋਲੋ ਕਿਹੜੀ ਗੱਲ ਕਰਨੀ ਏ?
ਬਸ ਇਹੀ ਯਾਰ ਅਜ-ਕੱਲ੍ਹ ਦੇੋ ਯੂਥ ਦੇ ਉੱਤੇ ਐਕਸਰਸਾਈਜ਼। ਤੇ ਫਿਟਨੈਸ ਦੇ ਉੱਤੇ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ। ਦੱਸੋ ਮੈਨੂੰ ਕੁੱਛ ਉਹਦੇ ਉੱਤੇ।
ਮਤਲਬ ਕੀ ਏਹੀ ਅੱਜ-ਕੱਲ ਦੀ ਉ ਮਤਲਬ ਕੀ ਸਭ ਤੋਂ ਵੱਡੀ ਸਭ ਤੋਂ ਵਧੀਆ ਗੱਲ ਏ। ਸੈਰ ਸਵੇਰ ਦੀ ਸੈਰ ਫਿਰ ਤੁਹਾਾਨੂੰ ਉਸ ਤੋਂ ਉਸ ਤੋਂ ਬਾਦ ਕੋਈ ਨੀ ਲੋੜ ਪਏਗੀ ਐਕਸਰਸਾਈਜ਼ ਕਰਨ ਦੀ। ਤੁਸੀਂ ਸਵੇਰ ਦੀ ਜਿਵੇ ਮਤਲਬ ਪਾਰਕ ਵਗੈਰਾ ਜਿਵੇਂ ਆਪਾਂ ਚਲੇ ਜਾਂਨੇ ਹਾਂ, ਉ ਸੈਰ-ਸੂਰ ਕਰ ਲਈ ਉਹੀ ਸਭ ਤੋਂ ਵਧੀਆ ਹੈ ਉਸ ਤੋਂ ਬਾਦ ਤੂਹਾਨੂੰ ਜਿੰਮ ਜਾਣ ਦਾ ਵੀ ਕੋਈ ਉ ਨੀ ਜਿੰਮ ਤੇ ਤੁਹਾਨੂੰ ਪਤਾ ਹੀ ਹੋਣਾ, ਬੋਡੀ ਨੂੰ ਫਿਟ ਰੱਖਣ ਅਸਤੇ ਹੂੰਦੀ ਏ। ਹੁਣ ਸਾਡੀ ਸਵੇਰ ਦੀ ਸੈਰ ਉਂਦੀ ਏ ਸਾਡੀ ਅੰਦਰ ਤੇ ਬੋਡੀ ਇ
ਸਹੀ ਗੱਲ ਏ -ਸਹੀ ਗੱਲ ਏ। ਅੱਛਾ-ਅੱਛਾ, ਸਹੀ ਗੱਲ ਹੈ ਇਹ ਤੇ।